ਹੈਲੋ,
ਹੈਲੋ ਸ਼੍ਰੀ ਅ ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ, ਹੋਰ ਭੈਣ ਜੀ ਅੱਜ ਕਿਵੇ ਯਾਦ ਕਰ ਲਿਆ
ਬਸ ਜੀ ਵੀਰਾ ਨੂੰ ਕਦੀ ਕਦੀ ਯਾਦ ਵੀ ਕਰਨਾ ਚਾਹੀਦਾ ਹੈ। ਗੱਲਬਾਤ ਹੁੰਦੀ ਰਹਿਣੀ ਚਾਹੀਦੀ ਐ, ਹੈਗੀ ਹੋਰ ਸੁਣਾਓ ਤੁਸੀ ਸਭ ਠੀਕ ਠਾਕ?
ਹਾਂਜੀ ਸਭ ਵਧੀਆ ਜੀ ਸਭ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਘਰ ਪਰਿਵਾਰ ਸਭ ਠੀਕ ਠਾਕ?
ਸਭ ਘਰ ਪਰਿਵਾਰ ਸਭ ਠੀਕ ਨੇ, ਤੁਹਾਡੇ ਘਰ ਉਧਰ ਸਭ ਠੀਕ ਨੇ?
ਹਾਂਜੀ ਸਭ ਵਧੀਆ ਜੀ ਸਭ ਵਧੀਆ ਹੋਰ ਛੁੱਟੀਆਂ ਪੈ ਗਈਆਂ ਬੱਚਿਆਂ ਦੀ
ਹਾਂਜੀ ਬੱਚਿਆਂ ਦੀ ਛੁੱਟੀਆਂ ਪੈ ਗਈਆਂ ਨੇ ਹੋਰ ਤੁਹਾਡੇ
ਘੁੰਮਣ-ਘੁੰਮਣ ਦਾ ਪ੍ਰੋਗਰਾਮ ਨੀ ਬਣਾਇਆ ਕੋਈ
ਬਸ ਬੱਚੇ ਹਜੇ ਆਪਣਾ ਵਰਕ ਪੂਰਾ ਕਰ ਰਹੇ ਸੀਗੇ, ਕਹਿਦੇ ਮੰਮਾ ਵਰਕ ਪੂਰਾ ਕਰ ਲਈਏ ਫਿਰ ਜਾਵਾਂਗੇ, ਅਸੀ ਘੁੰਮਣ ਫਿਰਨ
ਠੀਕ ਹੈ ਉਹ ਵੀ ਜ਼ਰੂਰੀ ਹੈਗਾ, ਵਰਕ ਵੀ ਜ਼ਰੂਰੀ ਬਾਹ ਵਧੀਆ ਜੀ ਵਧੀਆ
ਔਰ ਤੁਹਾਡੇ ਬੱਚੇ ਤੁਸੀਂ ਲੈ ਕੇ ਗਏ, ਆਪਣੇ ਬੱਚਿਆਂ ਨੂੰ ਕਿਤੇ ਘੁੰਮਣ
ਹਾਂ ਬਸ ਜੀ ਘੁੰਮਣ ਲੈਣ ਗਏ ਸੀ ਜੀ ਪਿੱਛੇ ਨਾਨੀ ਘਰ ਹੋ ਕੇ ਆਏ ਸੀ, ਆਪਣੇ ਤਹਾਨੂੰ ਪਤਾ ਬੱਚਿਆਂ ਨੂੰ ਹੁੰਦਾ ਹੀ ਇਹ ਬਸ ਨਾਨੀ ਦਾ
ਜੀ ਜੀ ਇਹ ਚਾਅ ਹੁੰਦਾ, ਬੱਚਿਆਂ ਨੂੰ ਕਰੇਜ਼ ਹੁੰਦਾ ਛੁੱਟੀਆਂ ਹੀ
ਨਾ ਹੋਵੇ ਨਾਨੀ ਤੇ ਘਰ ਜਾਣ ਦਾ ਤੇ ਚਾਅ ਹੁੰਦਾ
ਹਾਂਜੀ ਹਾਂਜੀ ਉਹ ਤੇ ਸਾਲ ਵਿਚ ਇਕ ਵਾਰੀ ਬੱਚਿਆਂ ਨੇ ਜਾਣਾ ਹੀ ਜਾਣਾ
ਹਾਂ ਬਸ ਉਹਦੇ ਵਿਚ ਹੀ ਹੁੰਦਾ ਹੈ, ਬ ਬੱਚਿਆਂ ਨੂੰ ਲੱਗਦਾ ਵੀ ਮੈ ਨਾਨੀ ਘਰ ਜਾਈਏ, ਤੇ ਆਪਣਾ ਉਥੇ ਛੁੱਟੀਆਂ ਮਨਾਵਾਂਗੇ
ਹੂੰ-ਹੂੰ-ਹੂੰ-ਹੂੰ,
ਬਸ ਗਏ ਸਨ ਪਿੱਛੇ ਦਸ ਦਿਨ ਲਗਾਏ, ਨੇ ਆਪਣਾ ਹੋਰ ਕੀ ਨਾਨੀ ਨੂੰ ਤੰਗ-ਸ਼ੰਗ ਕਰ ਆਏ ਨੇ ਰੋਟੀ-ਪਾਣੀ ਖਾ ਆਏ ਨੇ ਨਾਨੀ ਕੋਲੋਂ ਸਿੱਖ ਆਏ, ਨੇ ਕੋਈ ਚੀਜ਼ਾਂ ਬਣਾਉਣੀਆਂ।
ਹਾਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਠੀਕ ਹੈ। ਹੋਰ ਸੁਣਾਓ ਹੋਰ?
ਬਸ ਵਧੀਆ, ਹੋਰ ਤੁਹਾਡਾ ਮੌਸਮ ਕਿਹੋ ਜਿਹਾ ਚੱਲ ਰਿਹਾ ਉੱਧਰ?
ਮੌਸਮ ਇੰਧਰ ਵੀ ਬਸ ਅੱਜ ਥੋੜ੍ਹਾ ਠੀਕ ਹੈਗਾ ਏ ਗਰਮੀ ਬਹੁਤ ਸੀਗੀ ਪਿੱਛੇ ਹੁਣ ਥੋੜਾ ਝੜ ਬਣਿਆ ਹੋਇਆ ਵੇ।
ਹਾਂ ਗਰਮੀ ਸਾਡੇ ਵੀ ਬੜੀ ਸੀ ਦੋ-ਤਿੰਨ ਦਿਨ ਪਹਿਲੇ ਤੇ ਬਹੁਤ ਜ਼ਿਆਦਾ ਗਰਮੀ ਸੀ। ਐਂਜ ਸੀ ਬਸ ਮੈਂ ਕਹਨਾ ਬਾਹਰ ਨਿਕਲਿਆ ਹੀ ਨਹੀਂ ਜਾਂਦਾ ਸੀ, ਬਹੁਤ ਗਰਮੀ ਸੀ।
ਹਾਂਜੀ-ਹਾਂਜੀ‌।
ਕੇ ਅੱਜ ਥੋੜਾ ਰਿਲੀਫ਼ ਹੈਗਾ, ਥੋੜ੍ਹੀ ਜੀ ਧੁੱਪ ਚ ਤਪਸ਼ ਘੱਟ ਏ। ਥੋੜਾ ਜਿਹਾ ਨਾ ਝੜ ਜਿਹਾ ਬਣਿਆ, ਹੋਇਆ ਸਾਡੇ ਇੱਧਰ। ਮੌਸਮ ਦਾ ਵੀ ਪਤਾ ਨੀ ਲੱਗਦਾ ਵੇਖੋ। ਮੌਸਮ ਦਾ ਪਤਾ ਹੀ ਨਹੀਂ ਲੱਗਦਾ।
ਹੂੰ ਪਤਾ ਹੀ ਨਹੀਂ ਲੱਗਦਾ, ਕਿਸ ਟਾਈਮ ਮੌਸਮ ਠੀਕ ਹੁੰਦਾ ਕਿਸ ਟਾਈਮ ਗਰਮੀ ਹੋ ਜਾਂਦੀ ਹੈ, ਕਿਸ ਟਾਈਮ ਹਵਾ ਚੱਲਣ ਆ ਜਾਂਦੀ ਹੈ।
ਬ ਬਸ ਬਸ ਉਹੀ ਚੱਕਰ ਬਈ ਰ ਪਿੱਛੇ ਤੇ ਇਕ ਦਮ ਹੀ ਇੰਝ ਹੋ ਗਿਆ ਬੱਦਲ ਬਣ ਗਿਆ, ਸਵੇਰੇ ਛੇ ਵਜੇ ਵੀ ਜਿਵੇਂ ਮਤਲਬ ਕਾਲਾ ਹੋ ਗਿਆ, ਬਿਲਕੁਲ ਸਵੇਰੇ-ਸਵੇਰੇ। ਮੈਂ ਕਿਆ ਇਹ ਕਿ ਹੋ ਗਿਆ, ਉਹ ਬਾਰਿਸ਼ ਆਈ, ਫਿਰ ਉਸ ਟਾਈਮ ਇੱਕ ਦਮ ਆਈ ਬਾਰਿਸ਼ ਘੰਟਾ ਡੇਢ ਸਾਡੇ ਇੱਧਰ ਪਾਸੇ। ਬਸ ਜੀ ਉਹੋ ਮੈਂ ਕਿਹਾ ਤੇ ਵਧੀਆ ਹੋ ਗਿਆ, ਮੌਸਮ ਫੇਰ ਥੋੜੀ ਦੇਰ ਬਾਅਦ ਦੋ ਘੰਟੇ ਤੇ ਤਿੰਨ ਘੰਟੇ ਤੱਕ ਬਰਸਾਤ ਹੋਈ, ਫੇਰ ਉਹ ਉਹ ਆਪਣਾ ਧੁੱਪ ਆਈ ਫੇਰ ਉਹ ਬਸ ਹੋ ਗਈ ਦੁਬਾਰਾ।
ਹਮ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਕਦੀ ਮੌਸਮ ਖਰਾਬ ਕਦੀ ਸਹੀ।
ਇਹ ਹੁਣ ਅੱਗੋਂ ਮੌਸਮ ਹੋਰ ਜਿਆਦਾ ਗੰਦਾ ਮੌਸਮ ਆਉਣਾ। ਚਿਪਛਿਪਾ ਮੌਸਮ ਹੈ ਤੇ ਏਸੀ ਚ ਬਹਿ ਕੇ ਬਸ ਬੈਠੇ ਰਹੋ। ਤੇ ਠੀਕ ਹੈ ਬਾਹਰ ਨਿਕਲੋ ਗਰਮੈਸ਼ ਪੂਰੀ
ਹਮ ਤਾਂ ਹੀ ਤਾਂ ਹੀ ਸ਼ਰੀਰ ਵੀ ਠੀਕ ਨਹੀਂ ਹੈਗਾ ਉਸ ਹਿਸਾਬ ਨਾਲ ਫਿਰ ਹਮ ਕੁਛ ਨਾ ਕੁਛ ਬੱਚੇ ਹਾਂ ਠੀਕ ਨੀ ਰਹਿੰਦੇ। ਹਮ ਹੋਰ ਸੁਣਾਓ ਸਭ ਠੀਕ ਠਾਕ?
ਵਧੀਆ-ਵਧੀਆ ਜੀ ਸਭ ਵਧੀਆ।
ਹਮ ਤੁਸੀਂ ਕਿਧਰੇ ਨਹੀਂ ਗਏ
ਹਾਂ ਬਸ ਮੈਂ ਬੱਚੇ ਗਏ ਸੀ ਹੁਣ
ਧਾਰਮਿਕ ਸਥਾਨਾਂ ਤੇ ਲੈ ਜਾਣਾ ਸੀਗਾ ਬੱਚਿਆਂ ਨੂੰ ਕਿਧਰੇ ਗੁਰਦੁਆਰੇ ਵਗੈਰਾ।
ਹਾਂ ਗੁਰਦੁਆਰੇ ਹੀ ਧਾਰਮਿਕ ਸਥਾਨ ਹੀ ਸੋਚ ਰਿਹਾ ਸੀ ਮੈਂ ਕਿਹਾ ਵੀ ਪਿਛਲੇ ਸਾਲ ਤੇ ਗਏ ਸਾਂ ਅਸੀਂ
ਅਹ ਇੱਥੇ ਕੀ ਨਾਂ ਤੁਹਾਡੇ ਅਪਣਾ ਹਰਿਮੰਦਰ ਸਾਹਿਬ। ਤੇ ਹਾਂਜੀ ਹੁਣ ਉੱਥੇ ਪ੍ਰੋਗਰਾਮ ਬਣਾਇਆ ਸੀ ਪਿਛਲੇ ਸਾਲ ਤੇ ਬਹੁਤ ਵਧੀਆ ਰਿਹਾ, ਦੋ ਤਿੰਨ ਦਿਨ ਅਸੀਂ ਲਗਾ ਕੇ ਆਏ ਸੀ। ਗੁਰੂ ਮਹਾਰਾਜ ਦੇ ਦਰਸ਼ਨ ਉੱਥੇ ਤੇ ਮਜ਼ ਹੀ ਬੜਾ ਆਉਂਦਾ ਜੀ ਸਰੋਵਰ ਇਸ਼ਨਾਨ ਕਰੋ ਪਹਿਲੇ ਤੇ ਥਕਾਵਟ ਹੀ ਸਾਰੀ ਉਤਰ ਜਾਂਦੀ, ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਬੰਦਾ ਘੁੰਮਣ ਫਿਰਨ ਜਾਏ।
ਹਮ।
ਫੇਰ ਉਸ ਤੋਂ ਬਾਅਦ ਉਹਨੂੰ ਆਪਣਾ
ਅੰਦਰ ਹਮ ਅੰਦਰ ਸਵੇਰੇ ਉੱਠ। ਕੇ ਜਿਹੜੇ ਦੁੱਧ ਨਾਲ ਇਸ਼ਨਾਨ ਕਰਵਾਉਂਦੇ ਨੇ। ਉਹ ਨਜ਼ਾਰਾ ਵੇਖਣ ਵਾਲਾ ਹੁੰਦਾ ਢਾਈ ਵਜੇ ਪੌਣੇ ਦੋ ਵਜੇ ਦਾ।
ਮੈਂ ਕਹਿੰਦਾ ਜੀ ਸਾਰੀ ਰਾਤ ਮਤਲਬ ਜਿਹੜਾ ਨਾ ਜੀ ਉਹ। ਦਿਨ ਨੀ ਚੜਿਆਦਾ ਉੱਥੇ। ਮਤਲਬ ਇਹ ਸਮਝ ਲਓ ਦਿਨ ਔਰ ਰਾਤ ਚ ਫ਼ਰਕ ਨਜ਼ਰ ਆਉਂਦਾ ਏ ਉੱਥੇ। ਐਸਾ ਮਹਾਰਾਜ ਦਾ ਉੱਥੇ ਲੋਕੀ ਨਜ਼ਾਰਾ।
ਹਮ ਉਹ ਨਜ਼ਾਰਾ ਹੀ ਕੁਛ ਹੋਰ ਹੁੰਦਾ ਏ।
ਹੁਣ ਤੇ ਉਹਨਾਂ ਨੇ ਨਾ ਇੱਕ ਸਾਬ ਈ ਇਸ ਤਰ੍ਹਾਂ ਦਾ ਬਣਾ ਦਿੱਤਾ ਬਜ਼ਾਰਾਂ ਦਾ। ਤੇ। ਲੱਗਦਾ ਹੀ ਨੀ ਬਈ ਇਹ ਵੇ ਲੱਗਦਾ ਵੀ ਗੁਰਦੁਆਰੇ ਦੇ ਵਿੱਚ ਹੀ ਉਹ ਸਾਰੇ ਬਾਜ਼ਾਰ ਸਾਰੇ ਉਹ। ਮਤਲਬ ਕਲਰ ਵਗੈਰਾ ਵਧੀਆ ਮੂਰਤੀਆਂ ਔਰ ਲਿਖਾਈ। ਪੰਜਾਬੀ ਸਾਰੀ ਇੱਕੋ ਜਿਹੀ ਕਰਤੀ ਹੈ ਮਲਬ ਪਤਾ ਲੱਗਦਾ ਹੈਗਾ ਬਈ ਅਸੀਂ ਕਿੱਥੇ। ਇੱਥੇ ਆਏ ਦੇ ਆ ਔਰ ਬਹੁਤ ਅੱਛਾ ਲੱਗਿਆ। ਪਿਛਲੇ ਸਾਲ ਜਦੋਂ ਗਿਆ ਸੀ ਐਰ ਕੀ ਸੋਚਦੇ ਪਏ ਸੀ ਮੈਂ ਕਿਹਾ ਚਲੋ। ਮਤਲਬ ਉੱਥੇ ਆਪਣਾ ਅਨੰਦਪੁਰ ਸਾਹਿਬ ਹੋਕੇ ਆਈਏ। ਅਨੰਦਪੁਰ ਸਾਹਿਬ। ਅੱਛਾ।
ਉੱਥੇ ਵੀ ਬਹੁਤ ਅੱਛਾ ਹੈਗਾ ਐਂ ਦੇਖਣ ਵਾਲੇ ਗੁਰਦੁਆਰੇ ਬਹੁਤ। ਸਾਰੇ ਹੈਗੇ ਨੇ ਉੱਥੇ ਵੀ।
ਹਮ, ਹਮ। ਹੋਰ ਸੁਣਾਓ?
ਹੈਲੋ।
ਹਾਂਜੀ।
ਹਾਂਜੀ ਮੈਂ ਕਿਹਾ ਅਨੰਦਪੁਰ ਸਾਹਿਬ ਵੀ ਬਹੁਤ ਅੱਛੇ-ਅੱਛੇ ਗੁਰਦੁਆਰੇ ਹੈਗੇ ਨੇ ਦੇਖਣਜੋਗ।
ਹਾਂਜੀ ਹੈਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਥਾਨ ਹੈ ਜੀ।
ਜੀ ਜੀ ਜੀ।
ਗੁਰ ਸਾਹਿਬ ਦਾ ਸਥਾਨ ਹੈ ਬਹੁਤ ਆਨੰਦਮਯ ਸਥਾਨ ਹੈ ਜੀ ਪਹਾੜੀ ਇਲਾਕਾ।
ਜੀ ਜੀ ਜੀ ਜੀ।
ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਜੀ। ਧਾਰਮਿਕ ਸਥਾਨ ਤੇ ਜਾ ਕੇ ਨਾ ਇੱਕ, ਸ਼ਾਂਤੀ ਜੀ ਮਿਲਦੀ ਹੈਗੀ ਹੈ। ਜਾਓ ਉੱਥੇ ਆਰਾਮ ਨਾਲ ਬੋ। ਸਕੂਨ ਜਿਹਾ ਮਿਲਦਾ ਹੈਗਾ। ਪਾਠ ਸੁਣ ਕੇ, ਕੀਰਤਨ ਸੁਣ ਕੇ।
ਹੂੰ
ਚੀਜ਼ ਦਾ ਬੜਾ ਹੀ ਫ਼ਰਕ ਪੈਂਦਾ ਹੈਗਾ। ਇੱਕ ਨਾ ਮਤਲਬ, ਵਾਈਬਰੇਟ ਹੀ ਬੜੀ ਅਲੱਗ ਹੀ ਹੁੰਦੀ ਹੈ ਉੱਥੋਂ ਦੀ। ਪਤਾ ਲੱਗਦਾ ਹੈਗਾ ਬਈ ਅਸੀਂ ਵੀ ਜੀ ਹਾਂ ਬਈ ਅਸੀਂ ਜਿੱਥੇ ਆਏ ਦੇ ਹਾਂ। ਅੱਛੀ ਵਾਈਬ੍ਰੇਸ਼ਨ ਹੁੰਦੀ ਆ ਉੱਥੇ।
ਹੂੰ ਹੂੰ।
ਹੋਰ ਸੁਣਾਓ।
ਬਸ। ਹੁਣ ਸਭ ਰੋਟੀ ਪਾਣੀ ਖਾਲੀ ਹੁਣ ਚਾਹ ਦਾ ਟਾਈਮ ਹੈਗਾ। ਇਸ ਟਾਈਮ ਚਾਹ ਪੀਣ ਦਾ। ਹੁਣ ਦੇਖਨੀ ਚਾਹ ਬਣਾਉਣੀ ਹੈਗੀ ਏ।
ਕੀ ਚਾ
ਹਾਂਜੀ। ਅਸੀਂ ਬਣਾਈ ਸੀਗੀ, ਕਾਲੀ ਤੋਰੀ ਬਣਾਈ ਸੀਗੀ।
ਹਾਂਜੀ।
ਕੀ ਖਾਦਾ?
ਹਾਂਜੀ ਕਾਲੀ ਤੋਰੀ ਬਣਾਈ ਸੀਗੀ ਅਸੀਂ ਤੇ।
ਅੱਛਾ। ਕਾਲੀ ਤੋਰੀ‌
ਹਾਂਜੀ-ਹਾਂਜੀ।
ਅੱਛੀ-ਅੱਛੀ ਬਣਦੀ ਹੈ ਜੀ ਕੱਲ ਤੋਰੀ। ਸਵਾਦ ਅੱਜ-ਕੱਲ ਮਹੌਲ ਦੀ ਕਾਲੀ ਤੋਰੀ, ਹਾਂਜੀ ਖਾ ਲੈਂਨੇ ਆ ਜੀ।
ਹਰੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ, ਬੱਚੇ ਖਾਂਦੇ ਨੀ ਹੈਗੇ ਲੇਕਿਨ ਥੋੜ੍ਹਾ ਜਿ- ਕਹਿੰਨੇ ਆਂ ਬੱਚਿਆਂ ਨੂੰ ਇਹ ਚੀਜ਼ਾਂ ਖਾਉਣ। ਸਿਹਤ ਠੀਕ ਰਹੇਗੀ ਤੁਹਾਡੀ।
ਨਈਂ-ਨਈਂ ਜ਼ਰੂਰੀ ਵੀ ਹੈਗਾ ਜੀ। ਐਸੀ ਕੋਈ ਗੱਲ ਨੀ ਹੈਗੀ ਪੋਸ ਟੀਕ ਹੁੰਦੀ ਹੈਗੀ ਐ। ਵਧੀਆ ਬਣਦੀ ਸਭ ਤੋਂ ਵੱਡੀ ਗੱਲ ਇੱਕ ਹੋਰ ਏ ਨਾ, ਤੇ ਅ ਤੋਰੀ ਜਿਹੜੀ ਹੈਗੀ ਏ, ਉਹ ਸ਼ਰੀਰ ਵਾਸਤੇ ਵੈਸੇ ਬੈਸਟ ਚਾਰੋਂ ਪਾਸੇ ਹੈਗੀ ਐਂ।
ਹਾਂਜੀ-ਹਾਂਜੀ ਤੋਰੀਆਂ ਨਾ ਚਾਵਲ ਬਹੁਤ ਅੱਛੇ ਲੱਗਦੇ ਨੇ, ਬੱਚਿਆ ਨੂੰ ਤੋਰੀ ਜ ਖਾਣਗੇ ਨੀ। ਮੈਂ ਚਾਵਲ ਦੋ ਨਾਲ਼ ਤੇ ਖਾ ਲੈਂਦੇ ਨੇ ਬੱਚੇ।
ਹੂੰ। ਚਾਵਲ ਨਾਲ ਬਣ ਜਾਣ ਠੀਕ ਲੱਗਦੇ, ਸਵਾਦ ਲੱਗਦੇ।
ਹੂੰ। ਫੇ਼ਰ ਨ ਬਚਦੀਆਂ ਨੇ, ਹਾਂ ਫੇ਼ਰ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਵਧੀਆ ਗੱਲ ਏ ਜੀ। ਖਾਣੇ ਚਾਹੀਦੇ ਬੱਚੇ ਅੱਜ-ਕੱਲ੍ਹ ਦੇ ਮਾਹੌਲ ਤੇ ਇਸ ਤਰ੍ਹਾਂ ਈ ਐ ਬੱਚਿਆਂ ਨੂੰ ਪਸੰਦ ਵੀ ਨੀ ਆਂਦੀ। ਚੀਜ਼ਾਂ। ਨੇ ਤੇ ਬਰਗਰ ਚੌਮਿਨ ਈ ਖਾ ਲੈਂਦੇ ਨੇ ਬੱਚੇ।
ਜੇ ਐ ਖਾਂਦੇ ਨੇ ਤੋਰੀਆਂ। ਤੇ ਬਹੁਤ ਅੱਛੀ ਗੱਲ ਐ ਜੀ।
ਹਾਂਜੀ ਹਾਂਜੀ। ਅਸੀਂ ਤੇ ਐਵੇਂ ਈ ਖਵਾਉਂਨੇ ਆਂ ਬੱਚਿਆਂ ਨੂੰ, ਘੀਆ ਵਗੈਰਾ ਹੋਵੇ ਤਾਂ ਵੀ ਅਸੀਂ ਬੱਚ ਬੱਚਿਆਂ ਨੂੰ ਕਹਦੀਆ ਚਲੋ। ਤੁਸੀਂ ਕੁੱਛ ਤੇ ਖਾਓ ਘੀਆ ਵਗੈਰਾ ਖਾ ਹੋਰ ਨੀ ਤੇ, ਘੀਆ ਨਾਲ ਕਾਫ਼ੀ ਚੀਜ਼ਾਂ ਬਣ ਦੀਆਂ ਹਨ। ਤਾਂ ਹੀ ਨਾ ਕਾਫ਼ੀ ਚੀਜ਼ਾਂ ਬਣ ਜਾਂਦੀਆਂ ਨੇ।
ਹਾਂ। ਘੀਆ ਨਾਲ ਬਣ ਜਾਂਦੀ ਆ। ਉਹ ਸਾਂਬਰ ਹਾਂ ਸਾਂਬਰ ਬਣ ਜਾਂਦੇ ਨੇ ਸਾਡੇ ਬੱਚੇ ਵੀ ਖਾਂਦੇ ਨੇ ਜੀ, ਸਾਂਬਰ ਵੀ।
ਹਾਂਜੀ-ਹਾਂਜੀ। ਸਾਂਬਰ ਨਾਲ ਚਾਵਲ ਖਾ ਲੈਂਦੇ ਨੇ, ਤਾਂ ਵੀ ਲੱਗ ਜਾਂਦੀ ਘੀਆ ਤੇ ਅੰਦਰ ਜਾਏਗਾ ਨਾ। ਕੁਛ ਤੇ ਬੱਚਿਆਂ ਨੂੰ
ਹਾਂ। ਇਹ ਤੇ ਗੱਲ ਸਹੀ ਏ, ਉਹਦੇ ਨਾਲ ਸਾਂਬਰ ਸਾਂਬਰ ਵਿੱਚ ਹੋਰ ਵੀ ਸਬਜ਼ੀਆਂ ਪੈ ਜਾਂਦੀਆਂ ਜੀ। ਨਾਲ਼ ਜਿਵੇਂ ਓ ਕਾਲੀ ਤੋਰੀ ਪਾ ਲਓ ਹੋਰ ਚੀਜ਼ਾਂ ਪਾਲੋ ਕੀ ਕਹਿੰਦੇ ਉਹਨੂੰ ਆਲੂ ਪਾਲੋ। ਤੇ ਪੌਸ਼ਟਿਕ ਹੋਇਆ
ਕੁਛ ਪਾਲੋ, ਹਾਂ-ਹਾਂ ਅਸੀਂ ਪਾਓ ਭਾਜੀ ਬਣਾਈਏ। ਤਾਂ ਵੀ ਉਹਦੇ 'ਚ ਘੀਆ ਪਾ ਲਓ ਭਾਵੇਂ। ਕੋਈ ਵੀ ਸਬਜ਼ੀਆਂ ਮਿਕਸ ਕਰਕੇ ਪਾਲੋ ਤੁਸੀਂ ਪਾਓ ਭਾਜੀ ਬੜੀ ਅੱਛੀ ਬਣ ਜਾਂਦੀ ਏ ਕਿਸ ਇਸੇ ਅਹ ਨਾਲ਼ ਹੀ ਬੱਚਿਆਂ ਸਬਜ਼ੀ ਥੋੜ੍ਹੀ ਅੰਦਰ ਜਾਂਦੀ ਹੈਗੀ ਏ। ਕੁੱਛ ਤੇ ਖਾਂਦੇ ਨੇ ਬੱਚੇ ਨੀ ਤੇ ਅੱਜ-ਕੱਲ ਦੇ ਬੱਚੇ ਤੇ ਖਾਂਦੇ ਕੁਛ ਨਹੀਂ।
ਨਹੀਂ ਅੱਜ-ਕੱਲ੍ਹ ਨਾ ਜਿਹੜੇ ਆ ਚੌਮਿਨ, ਬਰਗਰ, ਮੋਮੋਸ ਇਹ ਚੀਜ਼ਾਂ ਜਿਹੜੀਆਂ ਨਾ ਬੱਚਿਆਂ ਨੂੰ ਨਾ ਬਸ ਇੱਧਰ ਜ਼ਿਆਦਾ ਧਿਆਨ ਹੋ ਜਾਂਦਾ ਵਾ। ਕਿ ਕਦੀ ਹਫ਼ਤੇ 'ਚ ਇੱਕ-ਅੱਧੀ ਵਾਰੀ ਖਕੋਈ ਨੁਕਸਾਨ ਬਈ ਚਲੋ
ਬੱਚਿਆਂ ਨੂੰ ਵੀ ਹੁੰਦਾ ਵੀ ਹਫ਼ਤੇ ਦਸ ਦਿਨਾਂ ਚ ਇੱਕ-ਅੱਧੀ ਵਾਰੀ ਖਾ ਲਏ ਫੇ਼ਰ ਨੀ ਕੋਈ ਦਿੱਕਤ ਰੋਜ਼-ਰੋਜ਼ ਠੀਕ ਨੀ ਹੁੰਦੀ ਨਾ ਬੱਚਿਆਂ ਵਾਸਤੇ।
ਹਾਂਜੀ-ਹਾਂਜੀ ਅਸੀਂ ਆਪ ਬੱਚਿਆਂ ਨੂੰ ਇਸ ਚੀਜ਼ ਅਵੋਇਡ ਕੀਤੀ ਹੋਈਆਂ ਫਾਸਟ-ਫੂਡ ਵਗੈਰਾ।
ਆਪੈ ਚਲੋ ਕਦੀ-ਕਦਾਰ ਫਾਸਟ ਫੂਡ ਖਾ ਲਿਆ। ਬੱਟ ਐ ਹੋਇਆ ਵੀ ਚਲੋ ਕੋਈ ਗੱਲ ਨੀ, ਬਾਕੀ ਰੋਜ਼-ਰੋਜ਼ ਤੇ ਬੱਚੇ ਖਾਣ ਫ਼ਿਰ ਚੀਜ਼ ਮਜ਼ੇਦਾਰ ਨੇ
ਅੰਦਰਾਂ ਖ਼ਰਾਬ ਕਰ ਦੀ ਹੈਗੀ ਐ।
ਪਤਾ ਨੀ ਮੈਦਾ ਵੀ ਇੱਕ ਐਸੀ ਚੀਜ਼ ਐ ਨਾ ਪਰ ਬੱਚੇ ਨੇ ਦਿੱਕਤ ਕਰਦੈ ਨਾ ਮੈਦਾ। ਓਧਰ ਜਾਏਗਾ ਮੈਦਾ ਤੁਹਾਡੇ ਉਹ ਸਰੀਰ ਨੂੰ ਇੰਨੀ ਜਲਦੀ ਪਚਦਾ ਈ ਨੀ ਹੈਗਾ ਉਹ ਆ ਚੱਕਰ ਆ ਚਲੋ ਫ਼ਿਰ ਹੁੰਦਾ ਵੀ ਓ, ਦੂਸਰੇ ਆਂਦੇ ਨਾ ਨਾ ਉਹ ਜਿਹੜਾ ਸਟੀਮ ਕੀ ਤਾ ਹੋਇਆ ਮੋਮੋ ਤੇ ਕੱਚੇ ਜਿਵੇ ਕੱਚੇ ਮੋਮੋਜ਼ ਆ ਬੱਚੇ ਸਵਾਦ ਨਾਲ ਖਾਂਦੇ ਚਟਣੀਆਂ ਨਾਲ ਹੁੰਦੀਆਂ ਉਹਦੇ ਅਕੋਰਡਿੰਗ ਖਾ ਲੈਂਦੇ ਨੇ।
ਖ਼ਰਾਬ ਨਹੀਂ ਕਰਦੇ ਉਹ ਫਰਾਈ ਕਰਕੇ ਚੀਜ਼ਾਂ ਖਰਾਬ ਨਹੀਂ ਕਰਦੀਆਂ।
ਅਗਰ ਫਰਾਈ ਕਰਕੇ ਖਾਓ ਨਾ ਮੈਮੋ ਵਗੈਰਾ ਨਾ ਵੈਸੇ ਖਾਣੇ ਹੀ ਨੀ ਚਾਹੀਦੇ। ਬਹੁਤ ਘੱਟ ਖਾਓ।
ਚਲੋ ਠੀਕ ਹੈ ਜੀ।
ਠੀਕ ਐ ਜੀ ਠੀਕ ਐ ਜੀ ਫਿਰ ਫਿਰ ਤੁਹਾਡੇ ਨਾਲ ਗੱਲ ਕਰਾਂਗੇ।
ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ।